ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕਾਲ -ਭੈਜੀ ਔਰ ਕਿੱਦਾ ਠੀਕ ਹੋ।
ਹਾਂਜੀ ਠੀਕ ਹੈਗੇ ਆ, ਤੁਸੀਂ ਸੁਣਾਓ ਕਿੱਦਾਂ ਹਾਲ ਚਾਲ ਨੇ ਸਭ
ਬਸ ਵਧੀਆ ਜੀ, ਮੀਂਹ ਜ਼ਿਆਦਾ ਇੰਨਾ ਪੇ ਰਿਆ, ਬਹੁਤ ਜ਼ਿਆਦਾ ਮੀਂਹ ਪੈਣ ਲੱਗਿਆ
ਹਾਂਜੀ, ਤੁਹਾਡੇ ਉੱਧਰ ਬਹੁਤ ਮੀਂਹ ਪੈ ਰਿਹਾ ਹੈਗਾ ਏਥੇ
ਬਹੁਤ ਜ਼ਿਆਦਾ ਇੱਥੇ ਤਾਂ ਹੁਣ ਨਦੀ ਜੋ ਹੈਗੀ ਨਾ ਸਾਡੇ ਇੱਥੇ ਨੇੜੇ ਹੀ ਹੈਗੀ ਐ। ਉੱਥੇ ਇੰਨਾ ਪਾਣੀ ਭਰ ਗਿਆ ਜਮਾ ਰੋਡ ਤੱਕ ਆ ਗਿਆ ਪਾਣੀ ਰਸਤੇ ਤੱਕ।
ਇੱਥੇ ਤਾਂ ਬਹੁਤ ਔਖਾ ਹੋ ਗਿਆ ਹੁਣ।
ਹਾਂਜੀ। ਨਹੀਂ, ਸਾਡੇ ਤੇ ਨੀ ਅਸੀਂ ਤਾਂ ਫਲੈਟ ਚ, ਪਰ ਜੋ ਨਦੀ ਕਿਨਾਰੇ ਜੋ ਰਹਿੰਦੇ ਵਿਚਾਰੇ ਜੋ ਗਰੀਬ ਜੇ ਆ ਨਾ ਝੋਪੜ ਪੱਟੀ ਵਾਲੇ ਜਿੱਦਾਂ ਉਹ ਤਾਂ ਵਿਚਾਰੇ ਉਹਨਾ ਦਾ ਇੰਨਾ ਬੁਰਾ ਹਾਲ ਹੋ ਗਿਆ, ਉਹ ਘਰ ਛੱਡ ਛੱਡ ਕੇ ਮੀਂਹ ਚ ਖੜੇ ਨੇ ਰਸਤੇ ਚ।
ਐਹ ਬੜਾ ਔਖਾ ਟਾਈਮ ਹੋ ਜਾਂਦਾ ਐ ਮੀਂਹ ਚ ਨਾ ਬਾਰਿਸ਼ਾਂ ਜਦੋਂ ਜ਼ਿਆਦਾ ਹੋ ਜਾ ਨਾ, ਤੇ ਫੇਰ ਇਹ ਬੜਾ ਔਖਾ ਹੋ ਜਾਂਦਾ। ਸਾਡੇ ਵੀ ਤੇ ਇੱਥੇ ਦੋ ਦਿਨ ਪਹਿਲੇ ਹੋਈ ਐ ਬਾਰਿਸ਼ ਤੇ ਬਹੁਤ ਪਾਣੀ ਭਰ ਗਿਆ ਸੜਕ ਤੇ ਪਤਾ ਨੀਂ ਚੱਲਦਾ ਹੈਗਾ ਕਿਹੜੇ ਪਾਸੇ ਇਹ ਮੇਨ ਹੋਲ ਕਿਤੇ ਖੁਲਾ ਹੋਵੇ ਜਾਂ ਫਿਰ ਕਿਥੇ ਕੋਈ ਸੜਕ ਟੁੱਟੀ ਹੋ ਤੇ ਪਤਾ ਨੀ ਚੱਲਦਾ, ਬੰਦਾ ਇੱਧਰ ਉਧਰ ਡਿੱਗੀ ਜਾਂਦਾ ਹੈਗਾ।
ਜੀ।
ਬਹੁਤ ਪਾਣੀ ਭਰਿਆ ਪਿਆ ਐ।
ਬਹੁਤ ਜ਼ਿਆਦਾ ਹੀ ਹੋ ਗਿਆ, ਓਵਰਲੋਡ ਹੋ ਗਿਆ, ਪਹਿਲੇ ਤਾਂ ਪਾਣੀ ਦੀ ਇੰਨੀ ਦਿੱਕਤ ਆ ਰਹੀ ਸੀ, ਕਹਿੰਦੇ ਸੀ ਹੁਣ ਇਨਾ ਮਤਲਬ ਅੱਗੇ ਦਿੱਕਤ ਆਊਗੀ ਕਿ ਪਾਣੀ ਨੀ ਮਿਲਣਾ ਲੋਕਾਂ ਨੂੰ ਹਨਾ। ਪੂਰਾ ਸੁੱਕਾ ਹੋ ਗਿਆ ਐ, ਮੈਂ ਬੋਂਬੇ ਪਾਸੇ ਦੇਖ ਖੋ ਮਹਾਰਾਸ਼ਟਰ ਮੁ ਹੈਗਾ ਭਨੇ ਹੈਗਾ ਇੰਨਾ ਔਖਾ ਹੋ ਰਿਹਾ ਐ। ਲੋਕਾਂ ਨੂੰ ਉੱਥੇ ਮਤਲਬ ਰਹਿਣਾ ਵੀ ਆਸਤਾ ਉਹ ਤੇ ਉੱਥੇ ਬੰਦ ਕਰਿਆ ਸਾਰਾ, ਪੂਣਾ ਹੈ ਨਾ ਪੂਨੇ
ਹਾਂਜੀ।
ਰਾਸਤਾ, ਆਫਿਸ, ਕਾਲਜ, ਸਕੂਲ ਸਾਰੇ ਬੰਦ ਕੀਤੇ ਹੋਏ ਨੇ।
ਪਾਣੀ ਵਿੱਚ ਬੰਦਾ ਨਿਕਲ ਵੀ ਨੀ ਸਕਦਾ ਹੈਗਾ ਨਾ ਜਿਹੜਾ ਕੋਈ ਵੀ ਜਾਏਗਾ ਬਈ ਸਕੂਲ ਦੇ ਬੱਚ ਬੱਚੇ ਨੇ ਉਹ ਵੀ ਅ ਪਾਣੀ ਚੋਂ ਲੰਘ ਕੇ ਜਾਣਗੇ ਤੇ ਉਹਨਾਂ ਵਾਸਤੇ ਔਖਾ, ਉਹਨਾਂ ਦੀ ਡਰੈੱਸ ਖ਼ਰਾਬ ਹੋਏਗੀ, ਕਿਤੇ ਅਹ ਪਾਣੀ ਜੇ ਜਿਆਦਾ ਦੇਰ ਰਹਿ ਜੇ ਤੇ ਫਿਰ ਐ ਪਾਣੀ ਵੀ ਸਹੀ ਨੀ ਹੁੰਦਾ, ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈਗਾ ਐ। ਬੰਦਾ ਆਫਿਸ ਨਹੀਂ ਜਾ ਸਕਦਾ।
ਹਾਂਜੀ, ਸਹੀ ਗੱਲ ਐ। ਬਹੁਤ ਦਿੱਕਤ ਆਉਂਦੀ ਤਾਂ ਆਪਾਂ ਚਲੋ ਆਪਾਂ ਵਧੀਆ ਘਰ ਚ ਬੈਠੇ ਨੇ, ਫਲੈਟਾਂ ਚ ਬੈਠੇ ਨੇ। ਜੋ ਵਿਚਾਰੇ ਗ਼ਰੀਬ ਹੈਗੇ ਨੇ, ਉਹਨਾਂ ਦਾ ਦੇਖੋ ਕਿੰਨਾ ਔਖਾ ਹੋਇਆ ਪਿਆ।
ਉਹਨਾਂ ਦਾ ਤੇ ਸਾਰਾ ਹੀ ਕੁ ਉਹਨਾਂ ਦੇ ਤੇ ਘਰ ਦੇ ਅੰਦਰ ਸਭ ਭਰ ਜਾਂਦਾ ਐ ਪਾਣੀ। ਉਹਨਾ ਉਹ ਲੋਕ ਤੇ ਵੇਚਾਰੇ ਸੜਕ ਤੇ ਹੀ ਆ ਜਾਂਦੇ ਹੈਗੇ ਨੇ।
ਹਾਂ ਨਦੀ ਦਾ ਪਾਣੀ ਦੇਖਿਆ ਨਹੀਂ ਆਪਾਂ ਚਲੋ ਜਾ ਕੇ ਆਨੇ ਆ ਕਿਉਂਕਿ ਥੋੜੇ ਹੈਗੇ ਨੇ ਦੂਰ ਪਰ ਉਹ ਜੋ ਨੇੜੇ ਜੋ ਹੈਗੇ ਨੇ, ਉਹਨਾਂ ਦਾ ਵਿਚਾਰਿਆ ਦਾ ਔਖਾ ਹੋਇਆ ਪਿਆ।
ਹੂੰ ਵਿਚਾਰਿਆਂ ਨੇ ਉੱਥੇ ਹੀ ਲਿਆ ਕੇ ਕੇ ਬਣਾਣਾ ਖਾਣਾ ਸਭ ਕੁਛ ਹੈਗਾ ਐ ਔਰ ਘਰ ਵੀ ਉਹਨਾਂ ਦੇ ਛੋਟੇ ਛੋਟੇ ਟੁੱਟੇ ਬੰਨੇ ਹੁੰਦੇ ਹੈਗੇ ਨੇ ਜਿੱਦਾਂ ਵੀ ਰੋਜ਼ਮਰਰਾ ਵਾਲੇ ਹੁੰਦੇ ਨੇ ਉਹ ਲੋਕ ਮਜ਼ਦੂਰੀ ਕਰਦੇ ਨੇ ਤੇ ਤਾਂ ਜਾ ਕੇ ਕਿਤੇ ਤੇ ਉਹਨਾਂ ਦਾ ਘਰ ਚੱਲਦਾ ਹੈਗਾ ਤੇ ਇਸ ਦੌਰਾਨ ਉਹਨਾਂ ਦਾ ਘਰ ਵੀ ਪੂਰਾ ਸਭ ਡਿਸਟਰਬ ਹੋ ਜਾਂਦਾ ਐ ਹ ਸਮਾਨ ਖ਼ਰਾਬ ਹੋ ਜਾਂਦੇ ਹੈਗੇ ਨੇ, ਜਦਕਿ ਕਿਤੇ ਨਾ ਕਿਤੇ ਫਿਰ ਇੱਧਰ ਉਧਰ ਕਿਤੇ ਨਾ ਕਿਤੇ ਮੰਗਦੇ ਹੋਏ ਨਜ਼ਰ ਆਉਂਦੇ ਹੈਗੇ ਆ। ਫੇਰ ਸੜਕ ਤੇ ਖੜੇ ਹੋ ਜਾਣਗੇ ਕੀ ਕਰਨ ਕਦੇ ਸੜਕ ਦੇ ਕਿਨਾਰੇ ਬੈਠ ਜਾਣਗੇ। ਜਿੱਥੇ ਥੋੜ੍ਹੀ ਬਹੁਤੀ ਥਾਂ ਮਿਲ ਗਈ ਉੱਥੇ ਉਹਨਾਂ ਨੇ ਆਪਣਾ ਬਹਿ ਕੇ ਤੇ ਆਪਣਾ ਗੁਜ਼ਾਰਾ ਕਰਨਾ ਹੋਏ ਆ। ਵੈਸੇ ਤਾਂ ਅਸੀਂ ਤਾਂ ਆਪਣੇ ਘਰਾਂ ਚ ਹੈਗੇ ਹਾਂ।
ਦਾ ਸਟੋਕ ਪਾਣੀ ਦਾ ਸਟੋਕ ਹੋਣਾ ਵੀ ਜ਼ਰੂਰੀ ਏ। ਕਿਉਂ ਕਿਉਂਕਿ ਅਗੇ ਜਾ ਕੇ ਆਪਾਂ ਨੂੰ ਪਾਣੀ ਪੀਣ ਦੀ ਦਿੱਕਤ ਨਹੀਂ ਹੋਣੀ ਹਨਾ। ਪਰ ਏਦਾਂ ਕਿਸੇ ਦਾ ਨੁਕਸਾਨ ਪਾਣੀ ਨਾਲ ਕਿਸੇ ਦਾ ਮਨ ਬੜਾ ਖਰਾਬ ਹੁੰਦਾ।
ਹਾਂਜੀ ਪਰ ਇਹ ਹੁੰਦਾ ਨਾ ਕਿ ਜਦੋਂ ਪਾਣੀ ਹੁੰਦਾ ਨਾ ਉਦੋਂ ਬੰਦਾ ਖੁੱਲਾ ਵਰਤ ਕਰਦਾ ਹੈਗਾ ਜਦੋਂ ਪਾਣੀ ਘੱਟ ਹੋਵੇ ਨਾ ਤੇ ਫਿਰ ਉਦੋਂ ਦੀ ਅਹਿਮੀਅਤ ਸਮਝ ਆਉਂਦੀ ਹੈਗੀ ਕਿੰਨਾ ਔਖਾ ਹੁੰਦਾ ਹੈ।
ਹੂੰ ਹੂੰ ਸਹੀ ਗੱਲ।
ਕਿਉਂਕਿ ਕਈ ਵਾਰੀ ਹੁੰਦਾ ਹੈ ਪਾਣੀ ਦੀ ਨਹੀਂ ਆ ਪਾਉਂਦੀ ਹੈਗੀ ਹੈ ਤੇ ਫਿਰ ਉਦੋਂ ਥੋੜਾ- ਥੋੜਾ ਪਾਣੀ ਵੀ ਸਾਨੂੰ ਬਚਾ ਬਚਾ ਕੇ ਚੱਲਣਾ ਪੈਂਦਾ ਹੈਗਾ।
ਹਾਂਜੀ।
ਤੇ ਹੁਣ ਇੱਥੇ ਹੀ ਸਾਡੇ ਕੀ ਕਹਿੰਦੇ ਇਹ ਨਾ ਪਾਣੀ ਅ ਦੋ ਦਿਨ ਬਾਰਿਸ਼ ਹੋਈ ਹੈਗੀ ਹੈ ਤੇ ਉਹ ਪਾਣੀ ਤੇ ਨਿਕਲ ਨਿਕਲ ਗਿਆ ਹੈਗਾ ਪਰ ਸੜਕਾਂ ਤੇ ਬਹੁਤ ਬੁਰੀ ਹਾਲਤ ਹੋ ਰਹੀ ਹੈਗੀ ਗੌਰਰਮੈਂਟ ਬਿਲਕੁਲ ਧਿਆਨ ਨਹੀਂ ਦੇਦੀ ਗੀ ਕਿ ਅਹ ਪਾਣੀ ਭਰ ਜਾਂਦਾ। ਦਾ ਹੈ ਜਾਂ ਸੜਕਾਂ ਸਾਰੀਆਂ ਏਦਾਂ ਖ਼ਰਾਬ ਹੋ ਜਾਂਦੀਆਂ ਪਾਣੀ ਭਰਨ ਨਾਲ। ਬਿਲਕੁਲ ਵੀ ਧਿਆਨ ਨਹੀਂ ਹੁੰਦਾ ਹੈਗਾ, ਜਿੱਥੇ ਕਿਤੇ ਇੱਕ ਪਾਸੇ ਪਰ ਬਣ ਗਈ ਬਣ ਗਈ ਮੇਨ ਰੋਡ ਬਣ ਗਈ ਪਰ ਅੰਦਰ ਜਵੇਂ ਅਹ ਰਿਹਾਇਸ਼ ਜਿੱਥੇ ਹੈਗੀ ਬੰਦਾ ਰਹਿੰਦਾ ਕਰਦਾ ਹੈਗਾ ਹੈ ਉੱਥੇ ਇੰਨਾ ਧਿਆਨ ਨਹੀਂ ਹੁੰਦਾ ਹੈਗਾ। ਸੜਕ ਟੁੱਟੀ ਹੈ ਤੇ ਟੁੱਟੀ ਹੈ ਖਡੇ ਤੇ ਖਡੇ ਹੈਗੇ ਨੇ ਪਾਣੀ ਪਾਣੀ ਭਰ ਜਾਵੇ ਤੇ ਉੱਥੋਂ ਲੰਘਣਾ ਬਹੁਤ ਔਖਾ ਔਖਾ ਹੋ ਜਾਂਦਾ ਗੋਡਿਆਂ, ਗੋਡਿਆਂ ਤੱਕ ਪਾਣੀ ਆ ਜਾਂਦਾ ਹੈ ਬੰਦਾ ਪੈਰ ਵੀ ਕਿੱਥੇ ਕਿੱਥੇ ਰੱਖੇ ਪਤਾ ਨੀ ਚੱਲਦਾ ਹੈਗਾ।
ਹੁਣ ਬੋਂਬੇ ਪਾਸੇ ਦੇਖੋ ਕਿੰਨਾ ਨੁਕਸਾਨ ਹੋਇਆ। ਉੱਥੇ ਸਕੂਲ ਵੀ ਡਿੱਗੀ ਹੈ। ਉਹ ਸ਼ੁਕਰ ਹੈ ਛੁੱਟੀਆਂ ਸੀ ਸਕੂਲ ਨੂੰ ਹਨਾ। ਸ਼ੁਕਰ ਹੈ ਕਿਸ ਕਿਸੇ ਬੱਚੇ ਦਾ ਨੁਕਸਾਨ ਨੀ ਹੋਇਆ।
ਹਾਂਜੀ।
ਹੂੰ, ਹੂੰ, ਹੂੰ ਹੋਰ।
ਇਏਦਾਂ ਹੀ ਹੈਗਾ ਹੈ ਸਭ ਜਗ੍ਹਾ ਹੀ ਹਾਲ ਹੈਗਾ ਹੈ ਜਿੱਥੇ ਪਾਣੀ ਭਰ ਜਾਏ ਉੱਥੇ ਬਹੁਤ ਜ਼ਿਆਦਾ ਅ ਦਿੱਕਤਾਂ ਹੁੰਦੀਆਂ ਹੈਗੀਆਂ ਨੇ ਬੰਦਾ ਕਿ ਆਨਾ ਜਾਣਾ ਰੋਜ਼ਮਰਾ ਦੀ ਜ਼ਰੂਰਤ ਦੀ ਚੀਜ਼ਾਂ ਹੋਣ ਉਹ ਵੀ ਨੀ ਬੰਦਾ ਲੈ ਕਰ ਸਕਦਾ। ਏਗਾ ਕਿਉਂਕਿ ਪਾਣੀ ਨਾ ਭਰਿਆ ਹੋਦਾ ਪਾਣੀ ਨਿਕਲੇਗਾ ਕਿਥੋ ਫੇਰੀ ਹੈ ਉਹ ਵੀ ਕਈ ਵਾਰੀ ਅੱਧਾ ਅੱਧਾ ਦਿਨ ਹੋ ਜਾਂਦਾ ਹੈਗਾ ਕਿ ਪਾਣੀ ਨਿਕ ਨਿਕਲਣ ਦਾ ਰਾਹ ਹੀ ਨਹੀਂ ਕਿਥੋਂ ਹੁੰਦਾ, ਕਿਤੇ ਮੇਨ ਹੌਲ ਬੰਦ ਹੋਇਆ ਪਿਆ ਤੇ ਕਿਤੇ ਕੁਛ ਬੰਦ ਹੋਇਆ ਪਿਆ ਕਿਤੇ ਮੇਨ ਹੋੌਲ ਖੁੱਲੇ ਹੋਏ ਨੇ ਤੇ ਬੰਦਾ ਅਹ ਨਿਕਲਦਾ ਹੋਇਆ ਵਿੱਚ ਡਿੱਗਣ ਦਾ ਵੀ ਡਰ ਰਹਿੰਦਾ ਹੈਗਾ ਹੈ ਕਿ ਬੰਦਾ ਕਿੱਥੋਂ ਨਿਕਲੇ।
ਸਹੀ ਗੱਲ ਏ, ਸਹੀ ਗੱਲ ਹੈ।
ਤੁਸੀਂ ਘਰ ਦੇ ਅੰਦਰ ਹੈਗੇ ਹੋ ਤੇ ਠੀਕ ਹੈਗੇ ਹੋ। ਜੇ ਕਿਦਾਂ ਐਦਾਂ ਤੁਸੀਂ ਬਾਹਰ ਨਿਕਲ ਜਾਓਗੇ ਤੁਸੀਂ ਉੱਥੇ ਪਰੇਸ਼ਾਨ ਹੋ ਕੇ ਵਾਪ ਪਸਾਣਾ ਹੈਗਾ ਥੋੜ੍ਹਾ ਬਹੁਤਾ ਬੰਦਾ ਐਹ ਹੈਗਾ ਨਾ ਕਿ ਅਹ ਜਿਹੜੇ ਸਰਕਾਰ ਹੈਗੀ ਉਹ ਥੋੜਾ ਬਹੁਤਾ ਛੋਟੀ- ਛੋਟੀ ਚੀਜ਼ਾਂ ਤੇ ਵੀ ਧਿਆਨ ਦੇਵੇ ਨਾ ਤੇ ਬਹੁਤ ਫ਼ਰਕ ਪੈ ਜਾਵੇ ਪਰ ਐਹ ਸਭ ਚੀਜ਼ਾਂ ਤੇ ਧਿਆਨ ਹੀ ਨਹੀਂ ਹੁੰਦਾ ਹੈਗਾ
ਹਮ
ਹਮ
ਸਹੀ ਗੱਲ ਹੈ
ਉਹ ਖਾਲੀ ਜਦੋਂ ਹੋਣੀਆਂ ਹੁੰਦੀਆਂ ਵੋਟਾਂ ਪੈਣੀਆਂ ਹੁੰਦੀਆਂ ਉਦੋਂ ਹੀ ਸਾਰੇ ਕੰਮ ਹੁੰਦੇ ਨੇ ਉਦੋਂ ਸੜਕਾਂ ਬਣਦੀਆਂ ਨੇ ਤੇ ਤੇ ਸਭ ਕੁਛ ਹੁੰਦਾ ਹੈਗਾ ਜਿਹਦੇ 'ਚ ਆਮ ਆਦਮੀ ਪਿਸਦਾ ਹੈਗਾ ਹੋਰ ਕੁਛ ਨੀ
ਹਾਂਜੀ ਚਲੋ ਕੋਈ ਨੀ ਪਰ ਟਾਈਮ ਨਾਲ ਹੁਣ ਆਈ ਦੋ ਤਿੰਨ ਦੋ ਮਹੀਨੇ ਹੈਗੇ ਨੇ ਮੀਂ ਦਾ ਮੌਸਮ ਉਹਦੇ ਬਾਅਦ ਮੀਂਹ ਹਟ ਜਾਣਾ ਉਹ ਪਾਣੀ ਜਿੰਨਾ ਮਿਲਣਾ ਚਾਹੀਦਾ ਓਨਾ ਕ ਬੋਲਦੇ ਨਾ ਡੈਮ ਵਗੈਰਾ ਧਰਨ ਉਹ ਸਾਰਾ ਭਰਨਾ ਵੀ ਬਹੁਤ ਜ਼ਰੂਰੀ ਐ ਕਿਉਂਕਿ ਅਗਰ ਉਹ ਪਾਣੀ ਨਹੀਂ ਹੋਊਗਾ ਤਾਂ ਆਗੇ ਲੋਕਾਂ ਨੂੰ ਪਾਣੀ ਪੀਣ ਨੂੰ ਵੀ ਨੀ ਮਿਲੂਗਾ ਔਰ ਪਾਨੀ ਬਿਨਾ ਤਾਂ ਗੁਜ਼ਾਰਾ ਵੀ ਨਹੀਂ ਹੈਗਾ
ਬਿਲਕੁਲ ਗੁਜ਼ਾਰਾ ਨੀ ਹੈਗਾ ਪਾਣੀ ਬਗੈਰ ਤੇ, ਸਾਡੇ ਤੇ ਇਥੇ ਦੋ ਇੱਕ ਦਿਨ ਲਈ ਪਾਣੀ ਆਇਆ ਹਰ ਜਗਾ ਅਸੀਂ ਤੇ ਪਰੇਸ਼ਾਨ ਹੋਣਗੇ ਠੀਕ ਇੰਨਾ ਅਰੇਂਜ ਕਿੱਥੋਂ ਕਰੀਏ ਫੇਰ ਵਾਟਰ ਟੈਂਕ ਵਗੈਰਾ ਮੰਗਵਾਉਣੇ ਪੈਂਦੇ ਹੈਗੇ ਨਹੀਂ ਵੋਟਰ ਟੈਂਕ ਆਏਗਾ ਉਹ ਥੋੜਾ- ਥੋੜਾ ਸਾਰੇ ਜਾਣੇ ਲੈਣਗੇ, ਉਸੇ ਥੋੜੇ ਥੋੜੇ ਨਾਲ ਕਰਨਾ ਪੈਂਦਾ ਹੈਗਾ
ਹਾਂਜੀ
ਹਾਂਜੀ ਪਰ ਐਂਵੇ ਕਿ ਬਾਰਿਸ਼ਾਂ ਕਰਕੇ ਥੋੜਾ ਜਿਹਾ ਬੰਦੇ ਨੂੰ ਰਾਹਤ ਵੀ ਹੋ ਜਾਂਦੀ ਹੈਗੀ ਜਿਵੇਂ ਇੰਨੀ ਗਰਮੀ ਆਪਣੀ ਪੈ ਸੀਗੀ ਤੇ ਥੋੜ੍ਹੀ ਜਿਹੀ ਰਾਹਤ ਹੋ ਜਾਂਦੀ ਹੈਗੀ ਇਹ ਥੋੜਾ ਜਿਹਾ ਬੰਦਾ ਠੰਡਾ ਹੋ ਜਾਂਦਾ ਮੌਸਮ ਐਹ ਵੀ ਜ਼ਰੂਰੀ ਹੈਗੀ ਮੀਂਹ ਵੀ ਜ਼ਰੂਰੀ ਹੈਗਾ ਨਾ ਹੋਵੇ ਤਾਂ ਵੀ ਪਰੇਸ਼ਾਨੀ ਹੈ ਹੋਵੇ ਤੇ ਤਾਂ ਵੀ ਪਰੇਸ਼ਾਨੀ
ਹਾਂਜੀ ਸਹੀ ਗੱਲ
ਫਿਰ ਉਦੋਂ ਬੰਦਾ ਕਹਿੰਦਾ ਹੈਗਾ ਜਦੋਂ ਗਰਮੀ ਜ਼ਿਆਦਾ ਹੋ ਜਾਏ ਹੈ ਥੋੜ੍ਹਾ ਜਿਹਾ ਮੀਂਹ ਵੜ ਜਾਏ ਤੇ ਥੋੜਾ ਜਿਹਾ ਫਰਕ ਪੈ ਜਾਏ ਤੇ ਜਦੋਂ ਮੀਂ ਜ਼ਿਆਦਾ ਹੋ ਜਾਵੇ ਤੇ ਫ਼ਿਰ ਬੰਦਾ ਵੀ ਪਰੇਸ਼ਾਨ ਹੋ ਜਾਂਦਾ ਹੈ ਕਿ ਪਾਣੀ ਇੰਨਾ ਭਰ ਜਾਂਦਾ ਹੈਗਾ ਹਰ ਜਗ੍ਹਾ ਤੇ
ਫੇਰ ਬੰਦੇ ਦਾ ਆਪਣਾ ਕੰਮ ਕਰਨਾ ਹੀ ਔਖਾ ਹੋ ਜਾਂਦਾ ਏ
ਹਾਂਜੀ
ਐਹ ਗੱਲ ਵੀ ਹੋ ਜਾਂਦੀਆਂ ਸਾਰੀਆਂ, ਸਭ ਚੀਜ਼ਾਂ ਇਕਠ ਇਕੱਠੀਆਂ ਹੋ ਜਾਂਦੀਆਂ ਹੈਗੀਆਂ ਨੇ, ਫੇਰ ਅਹ ਪਰ ਕਿਸੇ ਵੀ ਚੀਜ਼ ਦੀ ਜਿਆਦਾ ਹੋ ਜਾਂਦਾ ਨਾ ਤੇ ਫੇਰ ਬੰਦਾ ਹੱਥ ਜੋੜ ਕੇ ਕਹਿੰਦਾ ਕਿ ਹੁਣ ਜ਼ਿਆਦਾ ਨਾ ਹੋਵੇ, ਉਹ ਭਾਵੇਂ ਗਰਮੀ ਹੋਵੇ ਭਾਵੇਂ ਠੰਡ ਹੋਏ, ਭਾਵੇਂ ਬਾਰਿਸ਼ਾਂ ਇਹ ਸਭ ਚੀਜ਼ਾਂ ਹੈ ਹੀ ਹੈ। ਜਿੱਥੇ ਕਿਥੇ ਜ਼ਿਆਦਾ ਹੋ ਜਾਂਦੀਆਂ ਨੇ, ਤੇ ਫੇਰ ਉੱਥੇ ਉਹ ਬੰਦਾ ਕਹਿੰਦਾ ਹੈਗਾ, ਕਿ ਹੁਣ ਹੈ ਬਸ ਹੋ ਜਾਵੇ ਥੋੜਾ-ਥੋੜਾ ਇੱਕ ਮੌਸਮ ਵਧੀਆ ਬਣਿਆ ਰਵੇ। ਬਸ ਵੀ ਕਿਸੇ ਵੇਲੇ ਹੁੰਦਾ ਹੈ ਮੀਂਹ ਪੈ ਗਿਆ। ਉਥੋਂ ਧੁੱਪ ਵੀ ਨਿਕਲ ਆਈ। ਹੋਰ ਨਾ ਪਾਣੀ ਅ ਸੁ ਸੁਕਨ ਚ ਆਉਂਦਾ, ਨਾ ਉਹ ਕਿਤੇ ਅੱਗੇ ਵਗਨ ਚ ਆਉਂਦਾ। ਉੱਥੇ ਹੀ ਪਾਣੀ ਠਹਿਰਿਆ ਰਹਿੰਦਾ ਹੈ। ਹੋਰ ਗੰਦਗੀ ਮਚਦੀ ਹੈਗੀ ਹੈ। ਸਭ